ਹੈਲੋ, ਸਤਿ ਸ੍ਰੀ ਅਕਾਲ। ਓ ਮੇਰੇ ਕੋਲ।
ਸਤਿ ਸ੍ਰੀ ਅਕਾਲ ਜੀ। ਹਾਂ, ਪਹਿਲੇ ਵੀ ਲੱਗੀ ਹੈਗੀ ਉਹਦੇ ਵਿੱਚ ਆ ਗਿਆ ਕਿ। ਆਡੀਓ ਗਈ ਏ ਤੁਹਾਡੀ। ਹਾਂ ਜੀ। ਠੀਕ ਠਾਕ ਹੋ।
ਹਾਂਜੀ- ਹਾਂਜੀ ਠੀਕ- ਠਾਕ ਆ। ਮੈਂ ਬਸ ਇਹ ਕਿੰਨੀ ਕਹਿਣ ਲੱਗ ਪਈ ਮੈਨੂੰ ਕੁੱਝ ਬਣਾ ਕੇ ਖਵਾਓ।
ਅੱਛਾ।
ਉਹ ਮੈਂ ਕਿਹਾ, ਚੱਲ ਮੈਂ ਕੇ ਬਣਾਵਾਾ ਤੇ ਮੈਂ ਥੋੜ੍ਹਾ ਸੂਜੀ ਦਾ ਪ੍ਰਸ਼ਾਦ ਹੀ ਬਣਾ ਦਿੱਤਾ। ਮੈਂ ਕਿਹਾ, ਚੱਲ ਇਹ ਖਾ ਲੇ ਤੂੰ।
ਅਸੀਂ ਤਾਂ ਖਾਂਦੀ ਵੀ ਏ ਖੁਸ਼ ਹੋ ਕੇ। ਉਸ ਦਿਨ ਇੱਧਰ ਆਈ ਏ ਤਾਂ ਵੀ ਬੰਨਿਆ ਹੋਇਆ। ਸਾਡੇ ਘਰ ਵੀ ਬੰਨ ਆਇਆ ਸੀ।
ਹਾਂ। ਫੇਰ ਇਹਨੇ ਖਾਧਾ ਹੁਣ।
ਅੱਛਾ ਠੀਕ।
ਹਾਂ- ਹਾਂ ਠੀਕ ਹੈ, ਹਾਂ ਠੀਕ ਐ ਸਭ।
ਆਲਾ- ਦੁਆਲਾ ਠੀਕ ਏ? ਚਲੋ, ਠੀਕ ਹੀ ਹੋਣਾ ਚਾਹੀਦਾ ਹੈ। ਅੱਜ -ਕੱਲ੍ਹ, ਬਾਹਰ ਨੀ ਬੈਠਦੇ ਤੁਸੀਂ ਸੀ ਹਨਾ?
ਨਹੀਂ ਬਹਿਨੇ ਆ ਸ਼ਾਮੀ ਵੇਲੇ, ਥੋੜੀ ਦੇਰ ਬਹਿਨੇ ਆ, ਬਾਹਰ। ਹਾਂ। ਬਸ ਹਾਂ। ਗਰਮੀ ਬਹੁਤ।
ਹੋਣੇ, ਸਲਾਈਆਂ ਵਗੈਰਾ
ਨਾ- ਨਾ, ਨਾ ਮੈਂ ਨੀ ਬਣਾਉਂਦੀ ਹੁਣ, ਸਲਾਈਆਂ। ਨਾ-ਨਾ।
ਹੈਨਾ ਹੁਣ ਨੀ ਮਨ ਕਰਦਾ, ਗਰਮੀ ਵਿੱਚ ਮਨ
ਨਾਲੇ, ਗਰਮੀ ਚ ਨਹੀਂ ਦਿਲ ਕਰਦਾ, ਬਣਾਉਣ ਤੇ। ਹਾਂ, ਬਣਾਈਏ ਕਿਹਦੇ ਵਾਸਤੇ, ਪਾਉਂਦੇ ਤੇ ਹੈ ਨੀ, ਗਿੰਨੀ ਵੀ, ਕਿਹੜਾ ਪਾਉਂਦੀ ਖੁਸ਼ ਹੋ ਕੇ। ਇਹ ਵੀ ਅੱਧੀ ਬਾਜੂ ਦੇ, ਖੁਸ਼ ਹੋ ਕੇ ਪਾਉਂਦੀ ਏ।
ਅੱਛਾ, ਅੱਛਾ ਪੂਰੀ ਬਾਜੂ ਦੇ ਫੇਰ ਤੁਸੀਂ ਬਣਾਉਂਦੇ ਨੀ ਗੇ?
ਮੈਂ ਇੱਕ ਪਿੱਛੇ ਬਣਾਇਆ ਤੇ ਹੈ, ਆਪਣੀ ਪੂਰੀ ਬਾਜੂ ਦਾ ਇੱਕ।
ਹਾਂਜੀ।
ਹੂੰ, ਦੋ ਅੱਧੀ ਬਾਜੂ ਦੇ ਬਣਾਏ ਸਨ, ਇੱਕ ਪੂਰੀ ਬਾਜੂ ਦਾ ਬਣਾਇਆ ਸੀ, ਇੱਕ ਨੈਂਸੀ ਦਾ ਅੱਧੀ ਬਾਜੂ ਜੂ ਦਾ, ਦੋ ਮੰਨਤ ਦੇ, ਅੱਧੀ ਬਾਜੂ ਦੇ ਅੱਧੀ-ਅੱਧੀ ਬਾ, ਹਾਫ, ਹਾਫ ਸਵੈਟਰ ਪਸੰਦ ਕਰਦੇ ਨੇ ਬੱਚੇ, ਹੁਣ।
ਪਤਾ ਕੀ ਆ, ਹੁਨ ਠੰਡ ਵੀ ਤੇ ਘੱਟ ਗੀ ਏ ਨਾ, ਹੁਣ ਕਿਹੜਾ ਇੰਨੀ ਠੰਢ ਰਹੀ ਏ।
ਕਿਉਂ ਐਨੀ ਠੰਡ ਸੀ, ਤਾਂ ਵੀ ਮੰਨਤ, ਏਨੇ ਹਾਫ਼ ਈ ਬਨਵਾਏ ਨੇ ਸਵੈਟਰ
ਗਿੰਨੀ ਨੇ?
ਨਾ, ਕਿੰਨੀ ਦਾ ਵੀ, ਉਹਦਾ ਵੀ ਦੂਜੀ ਦੋਤਰੀ ਦਾ ਵੀ।
ਅੱਛਾ, ਮੰੰਨਤ।
ਹੂੰ।
ਅੱਛਾ, ਹੋਗੀ ਸਟੱਡੀ ਕੰਪਲੀਟ ਹੋਗੀ ਉਹਦੀ?
ਹਾਂ, ਨਈ ਸਟੱਡੀ ਤੇ ਓਦੀ ਬਸ ਨਈ, ਇੱਕ, ਇੱਕ ਸਾਲ ਦੀ ਰਹਿ ਗਈ ਏ, ਬਸ।
ਅੱਛਾ-ਅੱਛਾ, ਅੱਛਾ, ਅੱਛਾ ਅਜੇ ਰਹਿੰਦੀ ਏ।
ਹਾਂ ਇੱਕ ਸਾਲ ਦੀ ਏ, ਹੁਨ ਇਹਨੇ ਆਸਟ੍ਰੇਲੀਆ ਦਾ ਲਾਇਆ ਵੇ, ਬਸ ਕਹਿੰਦੀ ਸੀ ਹੁਣ- ਬਸ, ਐ ਬੀ -ਕੋਮ ਕਰਕੇ ਈ, ਕਹਿੰਦੀ ਜਾਵਾਂਗੀ ਹੁਣ ਮੈਂ
ਤੇ ਉਹਨੇ ਲਗਾ ਤੇ ਨ, ਕਾਗਜ਼ ਲਗਾ ਤੇ ਸੂ?
ਮੇਰੇ ਖਿਆਲ ਕਰਦੀ ਪਈ ਸ, ਕਰਦਾ ਪਿਆ ਸੀ ਤਿਆਰ ਰਿੰਪੀ, ਤੇ ਹਾਂ ਕਹਿੰਦੀ ਸੀ, ਅਸ, ਇਹਦੀ ਸਹੇਲੀ ਏ ਨਾ, ਓੱਥੇ ਦੋ ਸਹੇਲੀਆਂ ਨੇ ਇਸਦੀਆਂ। ਹਾਂ, ਇੱਕ ਪਿੱਛੇ ਗਈ ਏ, ਜਦੋ ਮੈਂ ਓੱਥੇ ਸਾਂ, ਤਾਂ ਗਈ ਸੀ। ਇੱਕ ਉਸ ਤੋ ਪਹਿਲਾਂ ਗਈ ਸੀ।
ਤੇ ਉਹ ਤੇ ਜਾਦਾ ਠੀਕ ਹੈਗਾ, ਬਲਕਿ ਆਸਟ੍ਰੇਲੀਆ ਤੇ ਜਾਦਾ ਵਧੀਆ ਹੈਗੈ।
ਨਹੀਂ ਹੁਣ ਆਸਟ੍ਰੇਲੀਆ ਕਹਿੰਦੀ ਸੀ ਬੀ- ਕੋਮ ਦੀ ਸਟੱਡੀ ਪੂਰੀ, ਕ ਬੀ ਕੋਮ ਫਾਈਨਲ ਕਰਕੇ ਹੀ ਜਾਵਾਂਗੀ ਮੈਂ, ਹੁਣ।
ਫੇਰ, ਉੱਥੇ ਜਾਕੇ ਕੀ ਕਰੇਗੀ?
ਉੱਥੇ, ਦੇਖੋ ਕੇ ਕਰਦੀ ਏ ਜਾਕੇ।
ਬੀ -ਕੋਮ ਕਰੇਗੀ, ਤੇ ਫੇਰ ਐਮ -ਕੋਮ ਕਰਨੀ ਪਏਗੀ ਉੱਥੇ ਜਾ ਕੇ, ਫੇਰ ਮਾਸਟਰ ਈ ਕਰੇਗੀ‌, ਹੋਰ ਕਿ
ਐਮ ਕੋਮ ਈ ਕਰੇਗੀ ਫੇਰ ਓੱਥੇ, ਏਹਦੀ ਸਹੇਲੀ ਨੇ ਵੀ ਐਮ -ਕੋਮ ਓਥੇ ਜਾ ਕੇ ਕੀਤੀ ਏ। ਹਾਂ, ਨਾਲ-ਨਾਲ, ਕੰਮ ਕੀਤੈ ਉਹਨੇ।
ਫਿਰ, ਉਹ ਸੈਟ ਹੋਗੀ?
ਹਾਂ, ਉਹ ਤੇ ਸੈਟ ਹੋਗੀਆ ਨ ਦੋਨੋਂ ਈ।
ਤੇ ਫੇਰ ਏ ਵੀ, ਪਹਿਲੇ ਉੱਧਰ ਦਾ ਈ ਕਰ ਲੈਂਦੀ।
ਬਸ ਇਹਨੇ, ਅਮੈਰੀਕਾ ਦਾ ਕੀਤਾ ਸੀ।
ਇਹਨੂੰ ਸ਼ੌਕ ਹੋਣੈ ਨਾ, ਇੱਧਰ ਜਾਣ ਦਾ
ਹੂੰ, ਬਸ ਉਹਦਾ ਫੇਰ ਹੋਇਆ ਈ ਨੀ, ਐਵੇਂ ਦੋ-ਢਾਈ ਲੱਖ ਰੁਪਇਆ ਈ ਬਰਬਾਦ ਗਿਆ ਨਾ।
ਅੱਛਾ, ਇਨਾਂ ਨੇ ਪੈਸੇ ਲਗਾਏ ਐ ਹਣ?
ਹਾਂ, ਹੋਰ ਕੀ ਇਹ ਤੇ ਕਲਕੱਤੇ ਇੰਟਰਵਿਊ ਦੇ ਕੇ ਵੀ ਆਈ ਸੀ।
ਹੋ ਗਿਆ ਜੀ ਇੰਟਰਵਿਊ, ਹੋ ਗਿਆ ਈ?
ਹਾਂ, ਇੰਟਰਵਿਊ ਹੋ ਗਿਆ ਐ ਮਗਰ ਓਨੇ ਫੇਰ ਓਨੇ ਕੀਤਾ ਈ ਨਈ, ਰਿਜੈਕਟ ਈ ਕਿੰਨੇ ਬਚਿਆਂ ਨੂੰ ਰਿਜੈਕਟ ਕਰ ਛੱਡਿਆ ਸੀ ਇਨਾਂ ਨੇ।
ਅੱਛਾ, ਅੱਛਾ, ਅੱਛਾ।
ਹੂੰ।
ਵੈਸੇ, ਐੱਧਰ ਤੇ ਕਾਫ਼ੀ ਲੋਗ ਜਾਕੇ ਸੈਟ ਹੋਏ ਨੇ, ਆਸਟ੍ਰੇਲੀਆ ਤਾਂ ਬਹੁਤ ਅੱਛੀ ਕੰਟਰੀ ਹੈਗੀ ਏ, ਐਸੀ ਗੱਲ ਨੀ ਹੈਗੀ।
ਹੂੰ।
ਤੇ ਅੰਸ਼ੀ ਕਿੰਨਵੀ-ਕਿੰਨਵੀ ਵਿੱਚ ਏ?
ਅੰਸ਼ੀ ਪਲਸ ਟੂ ਵਿੱਚ ਏ।
ਅੱਛਾ, ਪਲੱਸ ਟੂ ਇੱਚ ਏ, ਠੀਕ ਏ, ਓ ਤੇ ਫੇਰ ਅ ਨਈ ਹਰਸ਼ੀ ਤੇ ਮੈਨੂੰ ਲੱਗਦਾ ਦਸਵੀ ਵਿੱਚ ਏ ਨਾ।
ਆਹੋ ਫੇਰ ਹਰਸ਼ੀ ਛੋਟੀ ਵੀ ਏ ਨਾ ਇਸ ਤੋਂ
ਹਰਸ਼ੀ ਨੌਵੀਂ ਚ ਏ, ਦਸਵੀਂ ਵਿੱਚ ਵੀ ਨੀ, ਨੌਵੀਂ ਵਿੱਚ ਏ।
ਹਰਸ਼ੀ ਦਾ ਗਿਆਰਾ ਦਾ ਜਨਮ ਏ, ਇਦਾ ਨੌ ਦਾ ਜਨਮ ਏ।
ਅੱਛਾ ਦੋ ਸਾਲ ਛੋਟੀ ਹੋਈ,
ਹੂੰ, ਦੋ ਸਾਲ ਛੋਟੀ ਏ।
ਠੀਕ ਐ ਠੀਕ,
ਹੂੰ, ਤਾਰੀਖ ਤੇ ਇੱਕੋ ਈ ਏ ਇਹਨਾਂ ਦੇ ਜਨਮ ਦਿਨ ਦੀ, ਉਹ ਤਰੀਕ ਇੱਕ ਹਾਂ ਦੋਨਾਂ ਦੀ ਤਰੀਕ ਇੱਕੋ ਈ ਏ।
ਠੀਕ ਐ ਠੀਕ ਐ ਗਿਨੀ ਸੁੱਤੀ ਪਈ?
ਨਹੀ ਬੈਠੀ ਹੋਈ ਆ ਮੇਰੇ ਕੋਲ ਏਦਾਂ ਸੂਟ ਦਿੱਤਾ ਸੀਣਾ ਕਹਿੰਦੀ ਚੱਲ ਲੈ ਕੇ ਆਈਏ ਉੱਥੋਂ ਦੀ ਮੈਂ, ਚੱਲ, ਜਾਣੀ ਆ ਹਾਂ ਉਹਦੇ ਹਾਂ ਉਸੀ ਗੋਲੀਆਂ ਹਾਂ!
ਅੱਛਾ, ਤੁਸੀਂ ਹੋਰ ਕਿਸੇ ਕੋਲ ਨੀ ਬਣਵਾਂਦੇ ਹਨਾ?
ਨਾ ਮੈਂ ਨੀ ਬਣਵਾ ਮੈਨੂੰ ਉਹਨਾਂ ਦੀ ਫਿਟਿੰਗ ਸਹੀ ਆਂਦੀ ਸਾਨੂੰ,
ਆਪਣੀ ਵੀ ਤੁਹਾਡੀ ਵੀ!
ਹਾਂ, ਮੇਰੀ ਵੀ ਫਿਟਿੰਗ ਸਹੀ ਆਂਦੀ ਐ,
ਬਲਕਿ ਮੈਂ ਮੀਨਾ ਨੂੰ ਪੁੱਛਦੀ ਪਈ ਆ ਮੀਨਾ ਕਹਿੰਦੀ ਮੈਂ ਤੋਹ ਜਿਸ ਸੇ ਬਣਵਾਤੀ ਹੂੰ, ਬਈ ਉਹ ਉੱਥੇ ਹੈਗੀਏ ਆਪਣਾ ਕਿਹੜੀ ਦੱਸਦੀ ਪਈ,
ਬਈ ਇਹ ਤੇ ਜਿਹੜੀ ਇਹਦੀ ਬਟੂਕ ਬਟੀਕ ਵਾਲੀ ਉਹ ਬਹੁਤ ਪੈਸੇ ਲੈਂਦੀ ਸਵਾਈ ਦੇ, ਪਿੱਛੇ ਤਾਂ ਮੈਂ ਸਵਾਏ! ਦੋ ਸੂਟ ਤੇ ਮੈਂ ਤੇਰਾਂ ਸੌ ਰੁਪਇਆ ਦੋ ਸੂਟਾਂ ਦੀ ਸਵਾਈ ਦਿੱਤੀ ਸੀ ਜੇ!
ਫੇਰ ਤੁਹਾਨੂੰ ਉਹਦੀ ਮਤਲਬ ਕੁਛ ਜ਼ਿਆਦਾ ਅਲੱਗ ਲੱਗਿਆ ਵੀ ਉਹਨੇ ਬਹੁਤ ਵਧੀਆ ਬਣਾਇਆ,
ਨਹੀ ਸੂਟ ਤਾਂ ਅੱਛੇ ਬਣਾਏ ਦੋਨੋ ਮੇਰੇ ਉਸਨੇ, ਮਗਰ ਇਹੀ ਐ ਵੀ ਫਿਟਿੰਗ ਇਹ ਇਹ ਵੀ ਸੀਤੀ ਹੋਈ ਫਿਟਿੰਗ ਦਿੱਤੀ ਸੀ ਮੈਂ ਤੇ!
ਅੱਛਾ!
ਹਾਂ, ਬਸ ਮੈਂ ਤੇ ਵਸ ਘੱਟ ਹੀ ਸਵਾਣੀ ਮੈਂ ਤਾਂ ਉੱਥੋਂ ਸੰਗਰੂਰ ਤੋਂ ਹੀ ਸਵਾ ਕੇ ਲਿਆਂਣੀ ਆ। ਮੈਂ ਇੱਥੋਂ ਸਵਾਉਦੀ ਨੀਂ ਸੂਟ ਮੈਂ ਸੋਂ ਹੁਣੇ ਮੇਰਾ ਲੈ ਕੇ ਆਈ ਸੂਟ ਸਵਾ ਕੇ ਹੀ ਲੈ ਕੇ ਆਈ ਆ,
ਤੁਹਾਨੂੰ ਮਦਰਸ ਡੇ ਤੇ ਮਿਲਿਆ ਹੋਣਾ ਇਸ ਵਾਰੀ ਸੂਟ?
ਹਾਂ, ਓ ਦੇ ਕੇ ਗਈ ਆ ਨਾ ਮੈਨੂੰ ਸੋ, ਕੋਟਨ ਦਾ ਸੂਟ ਵਧੀਆ ਹਾਂ!
ਪਿਛਲੀ ਵਾਰੀ ਮਿਲਿਆ ਸੀ ਨਾ!
ਹਾਂ ਨਹੀਂ ਹਰ ਵਾਰ ਹੀ ਦਿੰਦੀ ਓ ਤੇ!
ਚਲੋ ਵਧੀਆ ਵਧੀਆ ਠੀਕ ਐ ਹੋਣਾ ਵੀ ਚਾਹੀਦਾ ਚਲੋ ਠੀਕ ਐ ਜੀ। ਫਿਰ ਫਿਰ ਕਰਦੇ ਆ ਗੱਲ ਠੀਕ ਐ ਸਤਿ ਸ਼੍ਰੀ ਅਕਾਲ ਜੀ। ਕਿੰਨੇ ਰਹਿ ਗੇ?
ਹਲੇ ਕਰੋ ਗੱਲ!
ਅੱਛਾ ਅੱਛਾ ਅੱਛਾ, ਅੱਛਾ ਫੇਰ ਤੁਹਾਨੂੰ ਮਤਲਬ ਉਹ ਸੋਹਣਾ ਲੱਗਿਆ?
ਹਾਂ ਹਾਂ, ਸੂਟ ਸੋਹਣੇ ਮੈਂ ਪਾਏ ਹੀ ਨੀ ਹੱਲੇ ਸੂਟ ਤੇ ਸੋਹਣਾ ਬਣਾਇਆ!
ਕਿਉ ਗੁਰਪੁਰਬ ਤੇ ਪਾਇਆ ਨੀ ਅਜੇ!
ਨਹੀਂ -ਨਹੀਂ ਮੈਂ ਵਾਈਟ ਪਾਇਆ ਸੀ ਗੁਰੂਪੁਰਬ ਤੇ!
ਅੱਛਾ, ਅੱਛਾ, ਅੱਛਾ, ਅੱਛਾ,,,,,
ਹੱਮ, ਹਮ,,,
ਅੱਛਾ, ਹਜੇ ਤੁਸੀਂ ਕਿੱਧਰੇ ਵੇ ਨਈ,,
ਹਾਂ ਮੈਂ ਵਾਈਟ ਪਿਛਲੀ ਵਾਰ ਸਵਾਇਆ ਸੀ ਨਾ ਮੈਂ ਲੈ ਕੇ ਆਈ ਸੀ ਉੱਥੋਂ ਦੀ ਸਤਾਰਾਂ ਸੌ ਦਾ ਸੰਗਰੂਰ ਤੋਂ ਹੀ!
ਹਾਂਜੀ!
ਹਾਂ ਉਹ ਵਾਈਟ ਪਾਇਆ ਸੀ ਮੈਂ,
ਅੱਛਾ ਹਜੇ ਉਹ ਵੀ ਮਤਲਬ ਐਵੇਂ ਹੀ ਪਿਆ ਹੋਇਆ ਬਿਨਾਂ ਪਾਏ!
ਹਾਂ! ਬਸ,,,, ਉਹੀ ਪਿਆ ਸਿਆ ਉਥੇ,
ਇਹ ਸੋਨੀਆ ਤੇ ਮੈਨੂੰ ਫੋਨ ਕਰਦੀ ਪਈ ਆ ਹੁੱਡਾ ਵਾਲੇ ਗੁਰਦੁਆਰੇ ਆ ਜਾਓ ਤੁਸੀ!
ਉਹ-ਉਹ ਛੇਵੀ ਪਾਤਸ਼ਾਹੀ ਦਾ ਜਨਮ ਦਿਨ ਸੀ ਨਾ। ਸ੍ਰੀ ਹਰਿਗੁਰੂ ਗੋਬਿੰਦ ਸਾਹਿਬ ਜੀ ਦਾ।
ਹਾਂਜੀ।
ਤਾਂ ਮੈਂ ਗਈ ਸਾਂ ਇਹਨਾਂ ਨਾਲ
ਅੱਛਾ।
ਹਾਂ। ਉਹ ਤਾਂ ਛੇਵੀਂ ਪਾਤਸ਼ਾਹੀ ਦਾ ਜਨਮ ਦਿਨ ਸੀ।
ਹਾਂ ਇਹ ਮੈਨੂੰ ਫੋਨ ਕਰਦੀ ਵੀ ਆਈ ਸੋਨੀਆ, ਬਈ ਤੁਸੀਂ ਵੀ ਉੱਥੇ ਆ ਜਾਓ ਹੁੱਡਾ ਵਾਲੇ ਗੁਰਦੁਆਰੇ
ਤੇ ਲੰਗਰ ਹੀ ਬਹੁਤ ਸਵਾਦ ਸੀ। ਪਤਾ ਤੁਹਾਨੂੰ ਮੱਖਣ, ਦਹੀਂ, ਮਿੱਸੇ ਫੁਲਕੇ, ਲੱਸੀ
ਉੱਥੇ ਇੰਝ ਹੀ ਮਿਲਦਾ, ਹਰ ਵਾਰੀ ਐੰਝ
ਨਹੀਂ-ਨਹੀਂ ਇਹ ਛੇਵੀਂ ਪਾਤਸ਼ਾਹੀ ਦਾ ਗੁਰਪੁਰਬ ਕਰਕੇ ਦਿੱਤਾ ਨਾ ਉਹਨਾਂ ਨੇ। ਸਿੱ- ਤੇ ਮਿੱਸੇ ਫੁਲਕੇ ਹਾਂ। ਮਿੱਸੇ ਫੁਲਕੇ ਸਣਾ ਨਾਲ ਕਰੇਲੇ, ਆਲੂ ਸਬਜ਼ੀ ਸੀ। ਨਾਲ ਮੂੰਗੀ ਦਾਲ ਦਾ ਕੜਾਹ ਸੀ। ਹਾਂ। ਬਹੁਤ ਵਧੀਆ ਲੰਗਰ ਸੀ।
ਤੁਸੀਂ ਘਰੋਂ ਨੀ ਬਣਾ ਕੇ ਲੈ ਕੇ ਗਏ। ਸਾਡੇ ਨਾ ਉੱਥੇ ਮਤਲਬ
ਲੈ ਗਈ ਸੀ ਬਣਾ ਕੇ ਇਹਨੇ ਮੈਨੂੰ ਬਾਦ ਦੱਸਿਆ। ਇਹ ਤੇ ਮੈਨੂੰ ਦਸ ਵਜੇ ਪੁੱਛਣਾ ਆਈ ਆਂਟੀ ਚੱਲਣਾ ਜੇ। ਮੈਂ ਕਿਹਾ ਚੱਲ ਮੈਂ ਬੈਠੀ ਹਾਂ। ਵਡੇ ਗੁਰਦੁਆਰੇ ਹੀ ਪ੍ਰੋਗਰਾਮ ਤੇ ਮੈਂ ਵੱਡੇ ਗੁਰਦੁਆਰੇ ਗਈ ਨੀ। ਤੇ ਮੈਂ, ਫੇਰ ਮੈਂ ਕਿਹਾ ਚੱਲ ਚੱਲਣੀ ਆ। ਕੋਈ ਗੱਲ ਨੀ ਆਂਟੀ ਅਸੀਂ ਚੱਲਾਂਗੇ ਗਿਆਰਾਂ ਵਜੇ। ਵੀ ਚਲੋ ਤੁਸੀਂ ਤਿਆਰ ਰਹੇ ਹੋ। ਫੇਰ ਮੈਂ ਕਿਹਾ, ਚਲੋ ਹੁਣ ਟਾਈਮ ਹੀ ਨਹੀਂ ਹੈ। ਅਸੀਂ ਗੱਡੀ ਤੇ ਗਏ ਹਾਂ। ਇਹਨਾਂ ਦੀ। ਗੱਡੀ ਲੈ ਗਈ ਸੀ। ਸੋਨੀਆ। ਗੱਡੀ ਪਰਫੈਕਟ ਹੋਰ ਚਲਾਣੀ ਚ' ਤੇ।
ਅੱਛਾ ਜੀ! ਨਾਲੇ ਪਿੱਛੇ ਕਹਿੰਦੇ ਮੈਂ ਨਾ ਬਈ ਉਹਨੇ ਉਹਨੂੰ ਚਲਾਉਣੀ ਨੀ ਆਈ ਹੈਗੀ। ਉਹਦੇ ਵਿੱਚ ਮਾਰੀ ਖੰਭੇ ਵਿੱਚ।
ਉਹ ਬਸ ਉਹ ਗੱਡੀ ਖੜੀ ਸੀ ਨਾ, ਇਹਦੇ ਕੋਲ ਸੈਟਿੰਗ ਨਹੀਂ ਹੋਈ ਨਿਕਲਣ ਦੀ।
ਅੱਛਾ। ਵੈਸੇ ਚਲਾ ਲੈਂਦੀ ਏ।
ਇਦੇ ਵਾਸਤੇ ਛੋਟੀ ਗੱਡੀ ਲਈ ਹੈ।
ਕਿਉਂ ਇਹਨੂੰ ਵੱਡੀ ਗੱਡੀ ਚਲਾਉਣੇ ਚ' ਦਿੱਕਤ ਆਉਂਦੀ ਏ।
ਨਹੀਂ, ਫੇਰ ਦੇਖਣ ਪੁਨੀਤ ਮੈਨੂੰ ਛੋਟੀ ਗੱਡੀ ਲੈ ਦਿੱਤੀ। ਤੁਹਾਨੂੰ ਪਤਾ ਸਾਡੀ ਗੱਲੀਆਂ ਚ' ਗੱਡੀਆਂ ਬਹੁਤ ਖੜੀਆਂ ਹੋ ਹੁੰਦੀਆਂ ਨੇ। ਅੱਗੇ- ਪਿੱਛੇ, ਹਾਂ। ਫੇਿਰ ਇਹਨੂੰ ਛੁ ਚਿੱਟੀ ਗੱਡੀ ਲੈ ਕੇ ਦਿੱਤੀ ਹੈ।
ਤੇ ਪੁਨੀਤ ਦੀ ਆਪਣੀ ਅਲੱਗ ਏ ਹੈਂ।
ਉਹ ਦੀ ਅੱਲਗ ਆਪਣੀ
ਅੱਛਾ। ਬਈ ਜਿਵੇਂ ਇਹਨੇ ਗੁਰਦੁਆਰੇ ਵਗੈਰਾ ਜਾਣਾ।
ਹਾਂ -ਹਾਂ -ਹਾਂ- ਹਾਂ- ਹਾਂ- ਹਾਂ
ਅੱਛਾ। ਫੇਰ ਤਾਂ ਹੀ ਮੈਨੂੰ ਕਹਿੰਦੀ ਪੀਆ ਇਹ, ਵੀ ਤੁਸੀਂ ਆ ਜਾਣਾ। ਵੀ ਜੇ ਚੱਲਣਾ ਤੇ ਦੱਸੋ।
ਛੋਟੀ ਲੈ ਕੇ ਜਾਂਦੀ ਹੈ। ਛੋਟੀ, ਗੱਡੀ ਦੇ ਸਿਗਖ
ਅੱਛਾ ਅੱਛਾ -ਅੱਛਾ!
ਖੁਲੀ ਸੀ।
ਇਹ ਜਿਹੜੀ
ਵੱਡੀ ਗੱਡੀ ਸਿੱਖ ਲਈ ਸੀ ਨਾ ਕਾਫੀ ਟਾਈਮ ਪਹਿਲੇ ਹੀ। ਹਾਂ। ਪਨੀਰ ਚ' ਚਲਾ ਕੇ ਜਾਂਦਾ ਸੀ। ਲੈ ਕੇ ਜਾਂਦਾ ਸੀ, ਇਹਨੂੰ ਸਿਖਾਉਣ ਵਾਸਤੇ, ਫੇਰ ਇਹਨੇ ਸਿੱਖ ਲਈ ਜਲਦੀ।
ਅੱਛੀ ਗੱਲ ਏ। ਗੱਡੀ ਤੇ ਆਉਣੀ ਚਾਹੀਦੀ ਹੈ। ਬਹੁਤ ਜ਼ਰੂਰੀ ਚੀਜ਼ ਹੈਗੀ। ਉਹੀਨਾ, ਬਹੁਤ ਜ਼ਰੂਰੀ ਚੀਜ਼ ਹੈਗੀ ਹੈ।
ਗੱਡੀ ਉੱਥੇ ਖੜੀ ਏ, ਸੰਗਰੂਰ।
ਹਾਂ।
ਤੇ ਫੇਰ ਸਾਡੀ ਉਹ ਦੋਹਤਰੀ ਉਹ ਸਿੱਖੀ ਹੈ ਨਾ। ਉਹ ਚਲਾ ਲੈਂਦੀ ਏ।
ਅੱਛਾ। ਮਨਨੂੰ ਚਲਾ ਲੈਂਦੀ ਏ। ਤੇ ਨੈਨਸੀ ਨੂੰ ਨੀ ਆਉਂਦੀ ਹੈਂ।
ਹਾਂ। ਨੈਨਸੀ ਨੂੰ ਨੀ ਉਹ ਤੇ ਐਕਟਾ ਹੀ ਚਲਾਉਂਦੇ ਨ।
ਚਲੋ, ਇਹ ਵੀ ਇੰਨਾ ਵੀ ਬਹੁਤ ਹੈਗਾ। ਵੀ ਆਪਣੀ ਐ ਐਕਟੀਵਾ ਤੇ ਚਲਾਈ ਫਿਰਦੀ ਏ, ਬਈ ਕਿੱਧਰੇ ਜਾਣੇ -ਆਣੇ ਚ ਦਿੱਕਤ ਹੀ ਨਹੀਂ ਆਉਂਦੀ ਨਾ।
ਪਟਿਆਲੇ ਤੱਕ ਲੈ ਜਾਂਦੀ ਏ। ਮੈਂ ਵੀ ਗਈ ਹਾਂ ਦੋ ਵਾਰੀ ਉਹਦੇ ਨਾਲ।
ਬਾਜ਼ਾਰ -ਬਜ਼ੂਰ ਹਨਾ।
ਬਾਜ਼ਾਰ ਕਿਹੜੇ ਪਟਿਆਲੇ ਵੀ ਲੈ ਜਾਂਦੀ ਏ।
ਨੇੜੇ ਪੈਂਦਾ ਉੱਥੋਂ?
ਪਟਿਆਲੇ ਘੰਟੇ ਦਾ ਰਸਤਾ ਏ।
ਅੱਛਾ
ਨਾਭੇ ਵੀ ਘੰਟੇ ਦਾ ਰਸਤਾ ਵੇ। ਪਟਿਆਲੇ ਫੇਰ ਅਸੀਂ ਐਕਟਵਾ ਦੇ ਜਾਂਦੇ ਹਾਂ। ਹੈਂ
ਪਟਿਆਲੇ ਕੀ ਕਰਨ ਜਾਂਦੇ ਓ।
ਪਟਿਆਲੇ ਸਾਡੀ ਮਾਸੀ ਸੱਸ ਘਰ ਏ ਨਾ। ਤੇ, ਫਿਰ ਜਦੋਂ ਜਾਵਾ, ਮਿਲਣ ਤਾਂ ਜ਼ਰੂਰ ਜਾਂਦੀ ਹ ਉਹਨਾਂ ਨੂੰ
ਅੱਛਾ ਅੱਛਾ ਅੱਛਾ ਠੀਕ ਹੈ।
ਤੇ ਨਾਭੇ ਮੇਰੇ ਦਿਓਰ ਏ।
ਅੱਛਾ
ਹਾਂ। ਪਿੱਛੇ ਹੁਣ ਮੇਰੇ ਨੰਨਾਣਵਈਆ ਮਰ ਗਿਆ ਸੀ ਨਾ।
ਹਾਂਜੀ
ਤੇ ਫੇਰ ਅਸੀਂ ਐਕਟਿਵਾ ਤੇ ਹੀ ਗਏ ਸਾਂ। ਮੈਂ ਉੱਥੇ ਹੀ ਸਾਂ ਮੈਂ ਚੱਲ, ਮੈਂ ਹੁਣ ਮੈਂ ਕਿਹਾ ਹੁ ਫਿਰ ਮੈਂ ਉਥੋਂ ਕਿਰਿਆ ਕਰਕੇ ਹੀ ਆਈ ਸਾਂ। ਉਹਨਾ ਦੀ ਫੇਰ
ਅੱਛਾ ਅੱਛਾ ਅੱਛਾ ਦੇਖ ਲਉ ਉੱਧਰ ਵੀ ਦੇਖ ਲਓ।
ਹਾਂਜੀ ਬਸ ਉਹਨਾਂ ਦੀ ਕਿਰਿਆ ਕਰਕੇ ਤੇ ਫੇਰ ਅਸੀਂ ਆਏ ਆ ਘਰ।
ਕੀ
ਹੂੰ ਹੋਰ ਸਭ ਵਧੀਆ।
ਹਾਂਜੀ ਹਾਂਜੀ ਠੀਕ ਹੈ ਜੀ, ਠੀਕ ਹੈ ਠੀਕ ਹੈ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਹੋਗਿਆ। ਹੂੰ